ਹੈਲੋ।
ਹਾਂਜੀ।
ਹਾਂਜੀ ਸਾਸ੍ਰੀ ਕਾਲ ਜੀ।
ਸਾਸ਼੍ਰੀ ਕਾਲ ਸਾਸ਼੍ਰੀ ਕਾਲ, ਹੋਰ। ਕੋਸ਼ ਨੀ ਬਸ ਬਾਹਰੋਂ ਆਈ ਸੀ, ਤੇ ਔਹੀ ਮੈਂ ਕੇ ਆ ਸਾਂ ਚੜ ਗਯਾ ਚਲਦੇ ਚਲਦੇ। ਥੋੜਾ ਸਮਾਨ ਲੈਣ ਗਈ ਸੀ ਬਾਹਰ, ਹਾਂਜੀ ਤੇ
ਕਿ
ਔਹੀ ਔ, ਮੈਂ ਕਿਹਾ ਕੁਛ ਬਣਾਓ ਬਣਾਉਣਾ ਸੀ ਅੱਜ ਕੀ ਬੋਲਦੇ ਹੈਨੂੰ ਨਿਊਟਰੀ। ਨਿਊਟਰੀ ਵਾਲਾ ਔਨੀ ਬਣਦਾ ਹੈਗਾ, ਅਹ ਨਿਊਟਰੀ ਦੀ ਸੋਇਆ ਚਿਲੀ ਬਣਦੀ ਜਿਹੜੀ। ਸੋਇਯ ਚਿਲੀ ਔਹ ਤੇ ਔਹੀ ਮੈਂ ਤੇ ਸਮਾਨ ਥੋੜਾ, ਸੋਸ ਵਗੈਰਾ ਜੇ ਖਤਮ ਸੀ ਤੇ, ਮੈਂ ਕਿਹਾ ਚਲੋ ਬਾਹਰ ਜਾ ਕੇ ਲੈ ਕੇ ਆਉਂਦੀ ਹਾਂ। ਤਤਿਰ ਪਹੁੰਚਦੇ ਪਹੁੰਚਦੇ ਚੱਲ ਤੁਹਾਡੇ ਨਾਲ ਹਾਂਜੀ ਮੈਂ ਔਹੀ ਕਹਿਡੀ ਮੈਂ ਕਿਹਾ ਤੁਸੀਂ ਬਣਾਈ ਸੀ ਨਾ ਕਿਵੇਂ ਬਣਾਈ ਸੀ। ਥੋੜਾ ਦੱਸਿਓ ਤੇ, ਮੈਂ ਸਮਾਨ ਤੇ ਮੈਂ ਲੈ ਕੇ ਆ ਗਈ ਹਾਂ। ਤੇ ਕੀ ਕਰਾਂ ਇਹਨੂੰ ਪਹਿਲਾਂ ਹਾਂਜੀ- ਹਾਂਜੀ ਸੋਇਆ ਚਿੱਲੀ
ਸੋਯਾ ਚਿੱਲੀ ਨੂੰ ਵੀ, ਮੈਂ ਤੇ ਔਹ ਏਦਾਂ ਕਰਦੀ ਹਾਂ ਕੀ ਕਹਿੰਦੇ ਔਨੂ ਅ ਉਹ ਤੁਹਾਡਾ ਅਦਰਕ ਲਸੁਣ ਦਾ ਪੇਸਟ ਹੋਰ ਕੋਨਫਲੋਰ।
ਹਾਂਜੀ
ਪਾ ਕੇ ਉਹਨੂੰ ਥੋੜ੍ਹਾ ਜਿਹਾ ਮਲਬ ਹਲਕਾ ਜਿਹਾ ਪਾਣੀ ਪਾ ਕੇ ਦਸ ਮਿੰਟਾਂ ਰੱਖ ਦਿੰਦੀ ਹਾਂ ਉਹਦੇ ਬਾਅਦ ਉਹ ਡੀਪ ਫਰਾਈ ਕਰਕੇ
ਮਤਲਬ ਕੌਣ ਫਲੋਰ ਘੋਲ ਨ ਵਾ ਪਾਣੀ ਚ ਹੈਲੋ ਹੈਲੋ ਮੈਂ ਕਿਹਾ ਹਾਂਜੀ ਮੈਂ ਕਿਹਾ ਅ ਕਨਫਲੋਰ ਪਾਣੀ ਚ ਘੋਲਣਾ ਹੈ। ਹ
ਨਹੀਂ ਨਹੀਂ ਉਹ ਤਾਂ ਘੋਲਨਾ ਚ ਬਾਅਦ ਚ ਆ ਪਹਿਲਾਂ ਜ ਥੋੜ੍ਹਾ ਜਿਹਾ ਉਹੋਂ ਉੱਥੇ ਪਾਉਣਾ ਆ
ਅੱਛਾ ਕਿਹਦੇ
ਸੋਇਆ ਹਾਂਜੀ ਜਿਹੜਾ ਅਦਰਕ ਲਸਣ ਦਾ ਪੇਸਟ ਪਾਓਗੇ ਨਾ ਲੂਣ ਮਿਰਚੀ
ਲ ਮੀ ਉਸ ਤਰ ਹੀ
ਹਾਂ ਉਬਾਲ ਉਬਾਲਣਾ ਹੈ ਨਾ ਬੋਇਲ ਕਰਨਾ ਬੁਇਲ ਕਰਨ ਦੇ ਬਾਅਦ ਹਾਂਜੀ।
ਅੱਛਾ
ਪਾ ਕੇ ਬੋਇਲ ਕਰ ਲਓਗੇ ਤਾਂ ਥੋੜਾ ਜਿਹਾ ਚਪ ਚੁਪਕ ਚਿਪਕ ਜਾੂਗਾ। ਕਈ ਲੋਕ ਤਾਂ ਇਹ ਵੀ ਪਾਉਂਦੇ ਨੇ ਕਿ ਮੈਂ ਥੋੜ੍ਹਾ ਜਿਹਾ ਪਾ ਦਿੰਦੀ ਹਾਂ। ਅਦਰਕ ਲਸੂਣ ਮਿਰਚੀ ਨਮਕ
ਅੱ
ਸ ਪਾ ਕੇ ਉਹਦੇ ਬਾਅਦ ਥੋੜਾ ਸੋਏ ਚਿਲੀ ਨੂੰ ਸੋਇ ਸੋਇਬੀਨ ਨੂੰ ਤਾਂ ਕੇ ਕੀ ਰੱਖਦੋ?
ਹਾਂਜੀ ਅੱਛਾ ਹਮ। ਉਹੀ ਮੈਂ ਕਿਹਾ ਮੌਸਮ ਅੱਜ ਥੋੜ੍ਹਾ ਬਾਰਿਸ਼ ਵਾਲਾ ਹੋਆ ਹਾ ਥੋੜਾ ਹੋਇਆ ਪਿਆ ਸੀ ਮੈਂ ਕਿਹਾ ਚਲੋ ਬਣਾਉਂਦੀ ਹਾਂ। ਨਾਲੇ ਮ ਤੁਸੀਂ ਉਦੋਂ ਜਦੋਂ ਆਏ ਸੀ ਤ ਬਹੁਤ ਸੇਸਟੀ ਬਣਾਏ ਨ ਤੁਸੀ
ਹਾਂਜੀ
ਕੋਈ ਮੈਂ ਕਿਹਾ ਕਿ ਚਲੋ ਤੁਹਨੂੰ ਪੁੱਛ ਕੇ ਤੇ ਫੇਿਰ ਬਣਾਇਆ ਜਾਏ।
ਹਮ ਹਮ
ਹਾਂਜੀ ਤੇ ਸੋਸ ਕਿਹੜੀ ਕਿਹੜੀ ਪਾਉਣੀ ਇਹਦੇ ਚ ਮੈਂ ਲੈ ਕੇ ਆਈ ਆ ਮੈਂ ਟਮੈਟੋ ਸੋਸ ਤੇ ਸੋਇਆ ਸੋਸ ਹੀ ਲੈ ਕੇ ਆਈ ਖਾਲੀ ਹੋਰ ਵੀ ਕੋਈ ਲੱਗਣੀ ਸੀਗੀ।
ਜਿਸਿੰ ਹ
ਹਾਂਜੀ
ਉਹ ਟੇਬਲ ਵੀ ਨ ਪੜਾ
ਕੀ ਕਹਿ ਰਹੇ ਹੋ? ਹਮ ਹਾਂਜੀ-ਹਾਂਜੀ।
ਹੂੰ ਪਾਣੀ ਮਾਂਗਰੇ ਪਾਣੀ ਲਿਆਦਾਂ।
ਅੱਛਾ-ਅੱਛਾ ਪਾਣੀ ਪੀਣਾ।
ਹਮ ਪਾਣੀ ਮੰਗ ਰਹੀ ਹੈ ਹੁਣ ਫੀਵਰ ਹੋ ਗਿਆ ਇਹਨਾਂ ਨੂੰ।
ਅੱਛਾ।
ਮੌਸਮ ਨਾਲ ਹੀ ਹੋ ਗਿਆ ਹੋਣਾ। ਹਾਂਜੀ ਓਹੀ ਮੈਂ ਕਿਹਾ ਨਾਸ਼ਤਾ ਕਰਕੇ ਆਰਾਮ ਕਰੋਗੇ।
ਹਮ।
ਹਾਂਜੀ।
ਹਾਂਜੀ ਸਾਡੇ ਵਿੱਚ ਪਹਿਲਾਂ ਹਮ ਸਭ ਨੂੰ ਹੀ।
ਹਮ-ਹਮ ਹਾਂ ਹੋ ਹੀ ਜਾਂਦਾ ਹੈ ਮੌਸਮ ਨਾਲ।
ਹਾਂਜੀ ਇਹ ਤੇ ਹੈ।
ਹਮ।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
ਕਿਦਾ।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
ਹਾਂਜੀ।
ਮੈਂ ਕਿਹਾ ਲਿਆ ਕੇ ਤੇ ਦਿੱਤਾ ਸੀ। ਪੀ ਲੀਆ ਵਾ ਪਾਣੀ ਹੋ ਗਿਆ।
ਹਮ-ਹਮ।
ਕੀ ਕਰ ਰਹੇ ਹੋ?
ਮੈਂ ਬਸ ਆ ਸਾਫ਼ ਸਫ਼ਾਈ ਚ ਲੱਗੀ ਹੋਈ ਹਾਂ। ਕਾਕਰੋਚ ਵੀ ਬੜੇ ਹੋਏ ਪਏ ਆ। ਕਈ ਥੋੜਾ ਜਾਂ। ਮੈਂ ਕਿਹਾ ਚਲੋ ਸਾਫ਼ ਕਰਾਂ। ਤੇ ਇਹਨਾ ਹਾਂਜੀ ਬੜੇ ਸੱਤਾ ਖਾਂਦੇ ਕਾਕਰੋਚ ਜਿਹੇ ਦੇ ਤੇ। । ਦਵਾਈ ਪਾਈ ਉਹ ਜਾਂ 'ਬੋਰਿਕ ਐਸਿਡ' ਜਿਹੜਾ ਹੁੰਦਾ ਵਾ। ਉਹ ਲੈ ਕੇ ਪਾਇਆ ਤੇ ਉਸ। ਅਗਲੇ ਵਾਰੀ ਇੱਕ ਵਾਰੀ ਪਾਇਆ ਨਹੀਂ ਪਿਛਲੀ ਵਾਰੀ ਇੱਕ ਵਾਰੀ ਪਾਇਆ ਸੀ। ਤੇ ਅਸੀਂ ਉਦੋਂ। ਨਹੀਂ। ਇਸ ਵਾਰੀ ਕੰਮ ਨੀ ਕੀਤਾ।
ਅੱਛਾ।
ਇਹ ਤੋਂ ਪਹਿਲਾਂ ਜਦੋਂ ਪਾਏ ਨਾ। ਤੇ ਉਦੋਂ ਪੂਰੇ ਇਕਦਮ ਕਾਕਰੋਚ ਗਾਇਬ ਹੋ ਗਏ ਸੀ। ਤੇ ਇਸ ਵਾਰੀ ਤੇ ਹੁਣ ਮੈਂ।
ਹਾਂ ਓਹੀ ਨਾ।
ਤੇ ਇਸ ਵਾਰੀ ਫੇਰ ਮੈਂ ਵੇਖਿਆ ਤੇ। ਉਹ ਇੱਕ ਵੀ ਨੀ ਭੱਜਿਆ। ਸਾਰੇ ਦੇ ਸਾਰੇ ਉਦਰੋ ਹੀ ਹਮ। ਬਲ ਕਿ ਹੋਰ ਜਿਆਦਾ ਲੱਗਣ ਨੇ। ਮੈਂ ਕਿਹਾਹਿ ਹੋ ਕੇ ਇੱਥੇ ਵੱਧ ਵੱਧਾ ਹੋ ਗਿਆ ਇੱਕਦਮ ਇਹਨਾਂ ਤੇ। ਪਹਿਲਾਂ ਤੇ ਹਾਂਜੀ। ਪਹਿਲਾਂ ਘੱਟ ਸੀ। ਇਸ ਵਾਰੀ ਤਾਂ ਹੋਰ ਜ਼ਿਆਦਾ।
। ਹਾਂਜੀ।
ਹਮ।
ਸਭ ਘਰ।
ਮੀਂਹ ਦਾ ਵੀ ਧਿਆਨ ਰੱਖਣਾ ਪੈਣਾ, ਬੱਦਲ ਬਹੁਤ ਜਿਆਦਾ ਬਣ ਗਿਆ ਹੈ।
ਅੱਛਾ ਜੀ। ਜੇ ਨਾ ਤਬੀਅਤ ਠੀਕ ਨਹੀਂ ਦਵਾਈ ਲੈ ਕੇ ਆਰਾਮ ਕਰੋ। ਫੇਰ ਹੋ ਗਏ। ਤੇਜ਼ ਹੋ ਗਈ ਆ। ਰਹਿੰਦਾ ਫਾਈਨਲ ਤੇ ਰਹਿੰਦੇ ਦੋ-ਚਾਰ ਦਿਨ ਤੇ ਰਹਿੰਦੇ ਆ।
ਹਾਂਜੀ ਉਹ ਤੇ ਰਹਿੰਦਾ ਹੀ ਆ ਲ ਉਹ ਧੀਰੇ-ਧੀਰੇ ਹੀ ਫ਼ਰਕ ਪੈਣਾ ਵਾ ਆਜੇਗੀ।
ਕਰ ਦਿੰਦਾ ਹੋ ਜਾਂਦੀ। ਬਹੁਤ ਹੱਥ ਪੈ ਕੇ ਦਰਦ ਦੇਣ ਡਿਆ। ਕਮਰ ਚ ਤਾਂ ਕਮਰ ਹੀ ਫੜ ਲੈਂਦਾ। ਛੇਤੀ ਨੀ ਪੈਂਦੇ ਨਾ ਪੈਂਦੇ ਤੇ ਬਹੁਤ ਫਿਰ ਜ਼ਿਆਦੇ ਹੋ ਜਾਂਦੇ ਹੈ।
ਹਾਂ। ਇਸ ਤਰ੍ਹਾਂ ਹੀ ਤੇ ਇਹਨਾਂ ਦਾ ਵੀ ਇਹੀ ਹਾਲ ਆ ਮੇਰੇ ਘਰਵੇ ਦਾ ਵੀ ਇਹਨਾਂ ਦਾ ਵੀ ਇਸ ਤਰ੍ਹਾਂ ਹੀ ਆ। ਅਭੀ ਬੁਖਾਰ ਚੜਿਆ ਹੀ ਤੇ ਇਹਨਾਂ ਦੀ ਵੀ ਲੱਤਾਂ ਹੀ ਕਰੀ ਜਾਣੀਆਂ। ਇਹਨਾਂ ਨੇ ਲੱਤਾਂ ਹੀ ਇਹੋਗਆਂ। ਦਰਦ ਲ ਦਰਦ ਲਾ ਦਰਦ ਕਰੀ ਜਾਣਾ। ਤੇ ਹਮ ਬੁਖਾਰ ਤੇ ਠੀਕ ਹੋ ਗਿਆ। ਖੰਘ ਹਲੀ ਵੀ ਰਹਿ ਗਈ ਆ।
ਉਹ ਨਹੀਂ ਪਹਿਲਾਂ ਥੋੜਾ। ਜਿਹਾ ਲੱਗਦਾ ਹਰਾਰਤ ਲੱਗਦਾ ਫਿਰ ਬੁਖਾਰ ਹੁੰਦੀ। ਫੇ ਸਰਦੀ ਲੱਗ ਜਾਂਦੀ ਲਾਸਟ। ਜਦੋਂ ਬੁਖਾਰ ਠੀਕ ਹਦਾ ਫਿਰ ਖੰਘ ਲੱਗ ਜਾਂਦੀ ਹੈ।
ਆਹਥੋੜੇ ਅੰਡੀ ਫਲ ਤੂਦੀ ਰੱਖ ਹੋਈਆ ਪਤਾਂ ਦੀਆਂ।
ਕੋਈ ਬੁਖਾਰ ਦਾ ਅਸਲੀ ਰੂਪ ਹੈ। ਖੰਘ
ਹਮ ਹਾਂ ਉਹ ਤਾਂ ਹੈ ਹੀ ਆ। ਉਹ ਤਰ੍ਹਾਂ ਕਹਿੰਦੇ ਵੀ ਆ ਨਾ। ਇੱਕ ਵਾਰੀ ਹਰ ਜੋ ਜਾਂਦਾ ਤੇ ਜਾਂਦਾ ਜਾਂਦਾ ਛੱਡ ਜਾਂਦਾ। ਕੁਛ ਨੀ ਛਦੀ ਆਪਣੀ ਹਾਂ ਇਹ ਨਾ। ਹਮ, ਕੋਈ ਨਾ ਕੋਈ ਨਿਸ਼ਾਨੀ ਛੱਡੀ ਜਾਂਦਾ।
ਹਾਂਜੀ।
ਹਮ ਮ ਤੇ
ਸ਼ੈਪੂ ਕਰਨੀ ਸੀ ਧੁੱਪ ਵੀ ਨੀ ਹੈ ਨਾਲੇ, ਧੋਓ ਗੀ ਵਾਲ ਗੰਦੇ ਹੋ ਗਏ ਮੇਰੇ ਦੇ।
ਹਮ।
ਉਦੋ ਮੇਰੀ ਕੁੜੀ ਨੇ ਮਸਾਜ ਕੀਤਾ ਤੇ ਸਰੋ ਦਾ ਤੇਲ ਲਾਇਆ ਮੈਂ ਕਿਹਾ ਨਈ ਆ ਨਈ ਨਾ ਦੂਜਾ ਲਾ ਦੇ ਕਹਿੰਦੀ ਨਹੀਂ ਏ ਅੱਛੀ ਚੰਗੀ ਹੁੰਦੀ ਫੇਰ ਮੈਂ ਲਾਦੇ ਫਿਰ ਚੰਗੀ
ਹਾਂ, ਵੱਡੀ ਵਾਲੀ ਨਾ। ਵੱਡੀ ਵਾਲੀ ਨੇ
ਆਵਾਜ਼ ਨਹੀਂ ਆਈ ਤੁਹਾਡੀ।
ਨਹੀਂ, ਮੈਂ ਕਿਹਾ ਵੱਡੀ ਵਾਲੀ ਨੇ ਕੀਤਾ ਸੀ? ਤੁਹਾਡੀ, ਹਾਂ ਚੰਗਾ ਕਰਦੀ ਆ ਫਿਰ। ਫੇਰ, ਮੈਂ ਵੀ ਨਾ ਮੇਰੇ ਵੀ ਜਦੋਂ ਇੱਕ ਵਾਰੀ ਘਰ ਆਈ ਨਾ। ਤੇ ਕਹਿੰਦੀ ਵੱਡੀ ਮੰਮਾ ਤੁਹਾਡਾ ਸਿਰ ਵੇਖ ਦਾ? ਮੈਂ ਕਿਹਾ, ਵੇਖਦੇ ਤੇ ਉਹ ਜਦੋਂ ਕਰਦੀ ਆ ਤੇ ਤੰਗਾ ਕਰਦੀ ਆ ਮੈਂ ਜਦੋਂ ਗੁੱਸ
ਹਮ ਹਾਂ ਬ ਅਟਕਾ ਵੀ ਪਿਆ ਸ਼ਪੂ ਸਾਫ਼ ਕੀਤਾ ਸੀ ਫੋਨ ਈ ਨੀ ਵ
ਹੁੰ, ਉਹੀ ਨਾ ਜਦੋਂ ਮੈਂ ਵੀ ਗੁੱਸੇ ਹੁੰਦੀ ਆ ਤੇ ਫੇਰ ਵੇਖੋਗੀ ਓਦੋ ਮੈਂ ਗੁੱਸ ਇੱਥੇ ਆ ਤੇ ਫਿਰ ਬੋਲਗੀੀ ਤੁਹਾਡੇ ਸਿਰ ਚ ਮੈਂ ਹੱਥ ਫੇਰ ਦਾਂ ਤੁਹਾਡਾ ਮ ਸਿਰ ਵੇਖਦਾ? ਮੈਂ ਕਿਹਾ ਹਾਂ, ਤੂੰ ਹੁਣ ਮਸਕਾ ਨਾ ਲਗਾ ਮੈਨੂੰ ਜ਼ਿਆਦਾ। ਗੁੱਸਾ ਠੰਡਾ ਕਰਨਾ, ਕੈਵੇ ਕਰੂਗੀ? ਕਰਨ ਵਾਸਤੇ। ਹਾਂਜੀ, ਹਾਂ।
ਹੋਈ ਨਹੀਂ,
ਬਸ ਇਸ ਤਰ੍ਹਾਂ ਹੀ ਲੱਗੇ ਹੋਇ ਆ ਸਾਫ਼ ਸਫ਼ਾਈ ਕੁਛ ਨਾ ਬਸ, ਕਰੀ ਜਾਂਦੇ ਦੇਖ ਕੇ। ਨਾਲੇ, ਹੁੰ ਬੈਡ ਵੀ ਕਰਨਾ ਫਿਰ ਸਹੇਲੀਆਂ ਨੇ ਵੀ ਆਣ ਰਵਾ ਤੇ ਉਹ ਥੋੜਾ ਸਾਫ ਸੁਫ ਰਵੇ, ਤਾਂ ਚੰਗਾ।
ਹੋਰ, ਹਾਂਜੀ। ਓਂਈ ਬਸ ਥੋੜਾ ਥੋੜਾ, ਕਿਤੇ ਕਿਤੇ, ਲੱਗੇ ਹੋਏ ਓਰ ਕਿਤੇ। ਆ ਕੇ ਹੋਰ ਕਾਕਰੋਚ ਵੇਖ ਗੇ ਤੇ ਉਹਨਾਂ ਨੇ ਕਹਿਣਾ ਲਲਾ ਇਹਨਾਂ ਦੇ ਘਰੇ ਨੇ ਕਾਕਰੋਚ?
ਹੇ, ਹੇ, ਹੇ ਹੁ ਹਾਹਾ।
ਫਿਰ ਬੋਲੂਗੀ ਬਾਚੇ ਸਕੂਲ ਚ? ਹਾਂ, ਸਕੂਲ ਚ ਫਿਰ।
ਅਹੀ ਜਾਨਾ ਸੀ ਨਾਉਣ ਵਾਸਤੇ ਮੈ ਜਾਂਦੀ ਹਾਂ, ਕੰਮ ਕੁਮ ਕਰਕੇ।
ਬਿਮਾਰੀ ਭੈਣੇ ਬੜੀ ਹੈਗੇ ਆ। ਪਾਇਆ ਵ ਹੁੰ, ਪਾਇਆ ਪੋਡਰ ਨਾਲ ਵੀ ਨਹੀਂ ਹਟਦੇ। ਬਹੁਤ ਜਿਆਦਾ ਹੀ ਹੋ ਗੇ ਆ।
ਹੂੰ, ਹੋ ਨਾ।
ਹੂੰ,
ਹਲੇ, ਸ਼ਾਂਤੀ ਆ ਬੱਚੇ ਨੂੰ ਨਹੀਂ ਆ ਤਾਂ ਆ ਜਾ ਗੇ ਤੇ ਕਹਿ ਸਟਾਰਟ। ਹਾਂਜੀ, ਕੱਲ ਵੀ ਨੀ ਗਈ ਤੇ ਮੈਂ ਕਿਹਾ ਸੋਚਿਆ ਸੀ ਕੰਮ ਕਰਗੀ ਲੇਕਿਨ ਬੱਚਾ ਰਹਿੰਦੇ ਤਾਂ ਹੁੰਦਾ ਨੀ ਨਾ ਕੰਮ ਕਰਨਾ ਪਿੱਛੇ, ਪਿੱਛੇ ਲੱਗੇ ਰੋ ਕਦੇ ਕੁਛ ਕਦੇ ਕੁਛ, ਦਿਮਾਗ ਖ਼ਰਾਬ ਕਰਦੇ। ਅੱਜ, ਮੈਂ ਡੱਬੇ ਵੀ ਧੋ ਕੇ ਆਈ ਹ ਕੱਪੜੇ ਵੀ ਪਾ ਕੇ ਆ ਗਈ ਆਂ ਤੇ ਹੁੰਦੇ ਹੀ ਨੀ, ਪਿੱਛੇ, ਪਿੱਛੇ ਲੱਗੀ ਰਹਿੰਦੀ ਹੈ।
ਸਾਡੀ ਵੀ ਤੇ ਨਿੱਕੀ ਵਾਲੀ ਜਦੋਂ ਘਰ ਰਹਿ ਜਾਂਦੀ ਤੇ ਉਹ ਮੇਰਾ ਪਿੱਛਾ ਨਹੀਂ ਛਡਦੀ ਉਹ ਫੇਰ ਮੈਨੂੰ ਭਜਾਈ ਜਾਊਂਗੀ। ਤੂੰ ਸਕੂਲ ਹੀ ਠੀਕ ਆ ਘਰੇ ਰਹਿ ਕੇ ਤੇ ਤੂੰ ਮੈਨੂੰ ਛੱਡਣਾ ਮੈਨੂੰ ਪਰੇਸ਼ਾਨ ਕਰਨਾ ਵਾ।
ਨਹੀਂ, ਹੁਣ ਰੋਜ਼ ਭੇਜਿਓ ਉਹਨੂੰ ਨਾ ਤਾਂ ਕਰਦੇ ਤੇ ਫੇਰ ਜਾਂਦੇ ਨੀ। ਬਹੁਤ ਟਾਈਮ ਲਗਾਉਂਦੇ ਹੋ। ਤੁਸੀਂ ਕਹਿੰਦੇ ਔ ਬਹੁਤ ਟਾਈਮ ਬਾਅਦ ਆਉਂਦੇ ਔ। ਅੰਦਰ ਛੱਡਣ ਨ ਨਹੀਂ ਜਾਂਦੇ ਬਾਹਰ ਛੱਡ ਕੇ ਆ ਜਾਂਦੇ। ਉਹ ਕਿਹਾ ਸਾਰੇ ਸਾਰੇ ਮੰਮੀ- ਪਾਪਾ ਨੇ ਜਾਣਾ ਹੁੰਦਾ। ਮੈਂ ਟਿਫਿਨ ਹਾਂਜੀ। ਮੈਂ ਟਿਫਿਨ ਬਾਦ ਨਹੀਂ ਕਰ ਸਕਦਾ। ਦੀ ਮੈਮ ਬੰਦ ਨੀ ਕਰਦੀ। ਮੈਂ ਤੂੰ ਏਦਾਂ ਹੀ ਛੱਡਦੀ ਉੱਥੇ ਮੈਮ ਡੱਟੂਗੀ। ਮੇਮ ਕਿਹਾ ਮੈਮ ਨੂੰ ਬੋਲੀ ਬੰਦ ਕਰਦੋ ਬੰਦ ਨੀ ਹੋਣ ਡਿਆ।
ਹੂੰ-ਹੂੰ। ਹੋ ਤੇ ਉਹ ਬਹਾਨੇ ਲਗਾਵਾਉਂਦੇ ਰਹਿੰਦੇ ਆ। ਕਿ ਕੋਈ ਤੇ ਬਹਾਨਾ ਇਹ
ਹੂੰ ਫਿਰ ਕਹਿੰਦੀ ਬਿਸਕਿਟ ਹਾਂ। ਚਾਰ ਬਿਸਕੀਟ ਖਵਾਇਆ ਤੇ ਕਹਿੰਦੇ ਕਿ ਮੈਂ ਕਿਹਾ ਪਾਪਾ ਤੋਂ ਖਾ ਲਾ ਕਹਿੰਦੇ। ਆਪ ਤੁਸੀਂ ਖਿਲਾਓ। ਫਿਰ ਕਹਿੰਦੇ ਯੀ ਮੇਰੇ ਪੇਟ ਚ ਬਹੁਤ ਬਦਾ ਭੀੜ ਹੁੰਦੀ ਆ। ਮੈਂ ਕਿਹਾ ਕੋਈ ਨੀ ਕਹਿੰਦੇੇ ਮੈਨ ਉਲਟੀ ਆ ਜਾਈ। ਮੈਂ ਕਰ ਉਲਟੀ
ਉਹੀ ਤੇ ਬਚਾਰੀ ਬੋਲਣ ਡ ਹੋਣੀ ਨਾ ਕੋਈ ਬਹਾਨਾ ਤੇ ਮੇਰਾ ਕੰਮ ਕਰਦੇ।
ਚੰਗਾ ਨੀ ਲੱਗਦਾ ਬੁਖਾਰ ਬੁਖਾਰ ਲੱਗ ਗਿਆ। ਮੈਂ ਕੋਈ ਨੀ ਉਥੋਂ ਫੋਨ ਕਰਾ ਲਈ ਮੈਨੂੰ। ਮਨੂੰ ਕੋਈ ਓਪਸ਼ਨ ਨੀ ਦਿੱਤਾ ਜਾਣ ਜਾਣ ਦਾ। ਬਹੁਤ ਉਹਨੇ ਜੋਰ ਲਾਇਆ। ਇੱਕ ਤੋਂ ਇੱਕ ਬਹਾਨਾ ਮਾਰਿਆ ਹਨੇ। ਆਹ ਕੱਲ ਵੀ ਬੋਲ ਤੱਕ ਗੇਟ ਬੰਦ ਹੋ ਗਿਆ। ਤੇ ਪੂਰੇ ਮੁਸਕੀ ਸਟਾਰਟ ਹੋਗੀ। ਥੱਲੇ ਮੁੰਡੇ ਕਰਕੇ ਹਸੀ ਜਾਣ ਡਗੀ ਗੇਟ ਬੰਦ ਹੋ ਗਿਆ। ਹੁਣ ਮੈਂ ਤੇ ਜਾਊਂਗੀ ਹਾਂਜੀ। ਚੰਗਾ ਜੀ ਚੰਗਾ ਐ।